ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਮੈਡਮ।
ਵਧੀਆ ਠੀਕ ਠਾਕ ਤੁਸੀਂ ਸੁਣਾਓ?
ਹਾਂਜੀ ਵਧੀਆ ਹੋਰ ਫੈਮਿਲੀ ਚ ਕਿਵੇਂ ਐ ਸਾਰੇ।
ਹਾਂਜੀ ਸਭ ਵਧੀਆ ਠੀਕ ਠਾਕ। ਹਾਂਜੀ, ਹਾਂਜੀ, ਹਾਂਜੀ, ਹਾਂਜੀ ਬੱਚੇ ਤਾਂ ਚਲੇ ਗਏ ਸਕੂਲ। ਬੱਚੇ ਦੇ ਸਕੂਲ ਖੁੱਲ ਗੇ ਤੇ ਬਸ ਬੱਚੇ ਜਾਣਗੇ ਸਕੂਲ।
ਹੂ ਹਮਾਰ ਇੱਥੇ ਵੀ ਹੁਣੀ ਖੁੱਲੀ ਸੀ।
ਖੁੱਲ ਤਾਂ ਮਤਲਬ ਪਿਛਲੀ ਵੀਕ ਸੀ ਲੇਕਿਨ ਗਏ ਅੱਜ।
ਤੁਹਾਨੂੰ ਪਤਾ ਇੱਕ ਦੋ ਛੁੱਟੀਆਂ ਤੋਂ ਆਪਣੀ ਤਰਫ਼ ਤੋ ਲਾਨੀ ਏ।
ਹਾਂਜੀ, ਹਾਂਜੀ ਇਹ ਤਾਂ ਹੈ ਛੁਟੀਆਂ ਤਾਂ ਕਰਨੀਆਂ ਹੁੰਦੀਆਂ ਹਾਂਜੀ
ਹੋਰ ਕੋਣ ਕੋਣ ਹੈ ਹੈਪੀ ਫੈਮਿਲੀ ਚ।
ਜਿੰਨੀਆਂ ਹਸਬੈਂਡ ਜਨਮ ਦਿਨ ਦਾ ਮੇਰੇ ਦੋ ਬੇਟੇ ਆ ਹਾਂਜੀ ਦੋ ਬੇਟੇ ਮੇਰੇ।
ਅੱਛਾ ਹਾਂਜੀ ਤੁਸੀਂ ਜੋਬ ਵਗੈਰਾ ਕਰਦੇ ਹੋ ਕੇ ਹਾਊਸ ਵਾਈਫ਼ ਹਾਊਸ ਵਾਈਫ਼ ਹਾਊਸ ਵਾਈਫ਼।
ਮੈਂ ਹਾਂਜੀ ਹਾਊਸ ਵਾਇਫ ਹਾਂ ਐਥੇ। ਮੈਂ ਮਤਲਬ ਕਾਫੀ ਦਿਨਾਂ ਤੋਂ ਕਈ ਜਗ੍ਹਾ ਤੋਂ ਮੈਂ ਔਨਲਾਈਨ ਵਰਕ ਕਰ ਰਹੀ ਹਾਂ ਕਾਵੇ ਤੇ।
ਓਕੇ, ਓਕੇ, ਓਕੇ।
ਹਾਂਜੀ
ਜੀ ਮੇਰੀ ਫੈਮਿਲੀ ਵਿੱਚ ਮੰਮੀ ਮੈਂ ਤੇ ਮੇਰਾ ਭਰਾ ਤੇ ਭਾਬੀ। ਕੋਈ ਨੀ ਮੈਂ
ਮੰਮੀ ਆਪਣਾ ਜੋਬ ਕਰਦੇ ਗੌਰਮੈਂਟ ਚ ਆਪਣਾ। ਫੈਮਿਲੀ ਮੈਂਬਰ ਹੈ ਮਤਲਬ ਸਭ ਜ਼ਿਆਦਾ ਵੱਡੀ ਫੈਮਿਲੀ ਨੀ ਹੈ। ਜੌਇੰਟ ਫੈਮਲੀ ਵੀ ਨਹੀਂ ਮਤਲਬ ਠੀਕ ਹੈ ਛੋਟੀ ਫੈਮਲੀ ਹੈ।
ਹਾਂਜੀ ਕਲੀ-ਕਲੀ ਮੇਰੀ ਸੁਚੀ ਜਗਾ। ਤੇ ਦੋ ਚਲੋ ਬਾਹਰ ਗਏ ਹੋਏ ਆ ਤੇ ਇੱਕ ਇੱਥੇ ਰਹਿੰਦੇ ਆ। ਤੇ ਪਟਿਆਲੇ ਵਾਲੀ ਸਾਈਡ ਰਹਿੰਦੀ ਤੇ ਉਹ ਵੀ ਕਦੀ ਕਦੀ ਆ ਜਾਂਦੇ ਕਦੀ ਕਦੀ ਨਹੀਂ ਆਂਦੇ। ਹਾਂਜੀ, ਹਾਂਜੀ, ਹਾਂਜੀ, ਹਾਂਜੀ
ਹਾਂ ਆਪਣੀ ਲਾਈਫ ਹੋ ਗਿਆ ਨਾ ਬਸ ਪੁੱਛੋ ਨਾ ਸਬ ਆਪਣੀ ਫੈਮਿਲੀ ਵਿੱਚ ਬਿਜ਼ੀ ਹੋ ਗਏ ਨੇ।
ਹਾਂਜੀ, ਹਾਂਜੀ ਚਲੋ ਹੋਣਾ ਵੀ ਚਾਹੀਦਾ ਨਾ ਫੈਮਲੀ ਤੋਂ ਵੱਧ ਕੇ ਕੋਈ ਚੀਜ਼ ਨੀ ਹੁੰਦੀ ਆ।
ਹਾਂ ਇਹ ਤਾਂ ਹੈ ਹੁਣ ਕੋਈ ਆਈਡੀਆ ਕੋਈ ਘਰ ਚ ਆਏ ਨਾ ਆਏ ਕੋਈ ਲੋੜ ਨਹੀਂ। ਬਸ ਫੋਨ ਹੈ ਨਾ ਬਸ ਹੁਣ ਤਾਂ ਫੋਨ ਹੋ ਗਿਆ ਸਾਰਾ ਕੁਛ ਫ਼ੋਨ ਕਰ ਲੋ ਬਸ ਹੋ ਗਿਆ ਕੰਮ। ਹੁਣ ਤਾਂ ਸਾਰਾ ਕੰਮ ਫੋਨ ਤੇ ਹੁੰਦਾ।
ਹਾਂਜੀ, ਹਾਂਜੀ ਸਾਰਾ ਹਾਂ ਫੋਨ ਤੇ ਮੈਂ ਮਤਲਬ ਚਲੋ, ਕਿਸੇ ਦਾ ਘਰ ਆਣਾ-ਜਾਣਾ ਨੀ ਪੈਂਦਾ ਜਾਦਾ ਦੇਰ ਕਿਦਾਂ ਹਾਲ-ਚਾਲ ਪੁੱਛਲੋ, ਦੱਸਲੋ, ਬਸ ਠੀਕ ਐ।
ਹਾਂ, ਬਸ ਉਹੀ ਐ। ਹੁਣ ਤਾਂ, ਬਹੁਤ ਕੰਮ ਆਂਉਂਦੇ ਆ ਸਾਰੇ। ਆਪ ਨਾਂ ਨੂੰ, ਤਾਂ ਸ਼ਾਦੀ'ਚ ਵੀ ਜਿਵੇਂ ਕੋਈ ਬੁਲਾਉਂਦਾ ਨਾ, ਬਸ ਐਵੇਂ ਨੀ ਵੀ ਕਹਿੰਦਾ, ਵੀ ਹਾਂ ਚਲੋ। ਘਰ ਜਾਕੇ ਆਏ, ਇਹ ਕਰੇ ਬਸ ਵਟਸਐਪ ਤੇ ਕਾਰਡ ਭੇਜ ਦਿੰਨੇ ਆ। ਤੇ ਕੋਲ ਕਰਦੇ ਦਿੰਨੇ ਆ, ਸਾਰੇ ਆਜੌ ਸਬ ਜੀ, ਪਹਿਲੇ ਉਹਨੁੰ ਏ ਲੱਗਿਆ ਹੀ ਏ।
ਹਾਂਜੀ, ਪਹਿਲੇ ਵਧੀਆ ਸੀ, ਮਾਹੌਲ ਪਹਿਲੇ ਜਿੱਦਾਂ। ਹਾਂਜੀ-ਹਾਂਜੀ, ਪਹਿਲੇ ਹਫ਼ਤਾ-ਹਫ਼ਤਾ ਇੱਕ ਹੀ ਘਰ ਵਿੱਚ ਰਹਿਣਾ, ਜ ਜੁਆਇੰਟ ਫੈਮਿਲੀਆਂ ਹੁੰਦੀਆਂ ਸੀਗੀਆਂ ਪਹਿਲੇ। ਤੇ ਸਾਰੇ ਫੈਮਲੀ ਨੇ ਉੱਥੇ ਇਕੱਠੇ ਹੋਣਾ, ਉੱਥੇ ਖਾਣਾ-ਪੀਣਾ ਤੇ ਚਲੋ, ਮਤਲਬ ਲੇਡੀਜ਼ ਸੰਗੀਤ ਵਗੈਰਾ ਲਗਾ ਲਓਂਗੇ ਜਿਦਾਂ ਨਾ ਛੋਟੇ-ਛੋਟੇ ਫੰਕਸ਼ਨ, ਮਤਲਬ ਆਪਣੀ ਮਰਜ਼ੀ ਨਾਲ ਡਿਸਾਈਡ ਕਰ ਲੈਣੇ ਆ, ਵੀ ਚਲੋ ਜਾਗੋ ਕਰਦੇ ਆਂ, ਆਹ ਕਰਦੇ, ਉਹ ਕਰਦੇ ਚਲੋ ਕਰਦੇ-ਕਰਦੇ ਹਫ਼ਤਾ ਇੱਕ ਪਤਾ ਨੀ ਸੀ ਕਿਦਾਂ ਲੱਗਦਾ, ਹੁਣ ਤੇ ਬਸ ਸਵੇਰੇ ਜਾਓ, ਤੇ ਸ਼ਾਮ ਨੂੰ ਬਸ ਮੈਰਿਜ ਕਰਕੇ, ਅਪਣੇ-ਅਪਣੇ ਘਰ ਆ ਜਾਓ।
ਹਾਂ। ਪਹਿਲੇ ਜਿਵੇਂ ਸੀ ਨਾ, ਕਿ ਹਾਂ ਇੱਕ-ਦੋ ਦਿਨ ਰੁਕਕੇ ਜਾਣਾ ਸਭ ਨੁੰ ਹੁੰਦੀ, ਅ ਜੁਆਇੰਟ ਫੈਮਿਲੀ ਹੁੰਦੀ ਸਾਰੇ ਮੈਂਬਰ, ਸਾਰੇ ਫੈਮਲੀ ਦੇ ਆਉਂਦੇ ਸੀ, ਹੁਣ ਉਹ ਗੱਲ ਨਹੀਂ ਹੈ।
ਹ ਗ
ਆਪਣੇ ਘਰ ਜਾਣੇ ਚਲੇ ਗਏਦੇੇ, ਆਪਣੀ ਲਾਈਫ'ਚ ਇੰਨਾ ਬਿਜੀ ਹੋਗੇ ਨਾ, ਬਸ ਕਿਸੇ ਕੋਲ ਟਾਈਮ ਨਹੀਂ ਆ, ਅੱਜ ਦੇ ਟਾਈਮ।
ਹਾਂਜੀ-ਹਾਂਜੀ।
ਪਹਿਲੇ ਦੇ ਟਾਈਮ ਤਾਂ ਬਹੁਤ, ਬਹੁਤ ਸਹੀ ਵਧੀਆ, ਹੁਣ ਤਾਂ ਮਾੜਾ ਜਿਹਾ ਟਾਈਮ ਹੈ ਬਸ
ਹਾਂਜੀ-ਹਾਂਜੀ, ਨਹੀਂ ਵੀ ਥੋੜਾ ਜਿਹਾ ਟਾਈਮ ਨੀ ਹੈਗਾ, ਬਸ ਉਹ ਵੀ ਬੱਸ ਖੜੇ-ਖੜੇ ਆਂਦੇ ਨੇ, ਖਾਣਾ-ਖੁਣਾ ਖਾਕਰ ਕ ਨ ਮੇਰਾ ਦਿੱਤਾ ਚਲੋ ਜੀ ਠੀਕ ਆ, ਬਸ ਚੱਲਦੇ ਆ, ਬਸ ਆਹ ਕੰਮ ਆ, ਤੇ ਉਹ ਕੰਮ‌ਦਾ ਕਹਿਕੇ, ਬਹਾਨੇ ਨਾਲ ਨਿਕਲ ਜਾਂਦੇ ਨੇ।
ਹਾਂ, ਇਹੀ ਤੇ ਹੈਗਾ ਈ। ਏਹੀ ਤੋ ਗੱਲ ਹੈ ਬਸ, ਸਭ ਆਪਣੇ-ਆਪਣੇ ਵਿੱਚ ਹੋ ਗਏ ਹੁਨ, ਹੁਨ ਕਿਸੇ ਨੂੰ ਕੋਈ ਮਤਲਬ ਨੀ, ਕਿਸੇ ਨੂੰ
ਹੀ ਮਤਲਬ ਹੈ, ਤੇ ਬਸ ਆਪਣੇ ਜਿਹੜੇ ਮਤਲਬ ਪਰਿਵਾਰ ਦੇ ਮੈਂਬਰ ਆ ਬਸ, ਉਹੀ ਬਸ ਆਪਣੇ ਆ ਤੇ ਬਾਕੀ ਤੁਹਾਨੂੰ ਪਤਾ ਹੀ ਅੱਜ-ਕੱਲ, ਹਾਂਜੀ ਟਾਇਮ ਹੀ ਨਹੀ ਹੈ, ਕਿਸੇ ਕੋਲ।
ਹੈ ਹੀ ਨਹੀਂ ਬਿਲਕੁਲ ਵੀ, ਮੇਰੇ ਸਿਸਟਰ ਆਪਣਾ ਹੈ, ਉਨਕੀ ਬੀ ਸ਼ਾਦੀ ਹੋਈ ਇੱਥੇ, ਬਹੁਤ ਦੂਰ ਪੰਜਾਬ ਮੇਂ। ਉਹ ਵੀ ਮੈਂ ਕਹਿ ਭਰਾਂ, ਸਾਲ'ਚੋ ਓਹਨਾਂ ਦਾ ਇੱਕ ਕੇ, ਦੋ ਵਾਰ ਗੇੜਾ ਲੱਗਦਾ।
ਹਾਂਜੀ-ਹਾਂਜੀ, ਨਹੀਂ ਬਸ ਇਹ ਤੇ ਟਾਈਮ ਹੀ ਨਹੀਂ ਹੈਗਾ ਨਾ ਕਿਸੇ ਕੋਲ।
ਹਾਂ। ਇੱਟ ਤਾਂ ਬੱਚਿਆਂ ਦੀ ਸਟੱਡੀ ਨਹੀਂ ਚੁੱਕੀ ਹੈ ਹਾਰ ਹੋ ਚੁੱਕੇ ਨੇ। ਫ ਹਮਨੇ ਜੋ ਕੀਤੀ ਸੀ, ਸਟੱਡੀ ਪੰਜਵੀਂ, ਸੱਤਵੀਂ, ਅੱਠਵੀਂ'ਚ ਉਹਨਾਂ ਦੀ ਹੁਣ ਆ ਰਹੀ ਹੈ। ਫਸਟ, ਦੂਸਰੀ ਤੀਜੀ'ਚ।
ਹਾਂਜੀ-ਹਾਂਜੀ।
ਹੁਣ ਕੀ, ਹੁਣ ਆ ਰਹੀ ਹੈ, ਮਤਲਬ ਟਿਊਸ਼ਨ ਕਿ ਬੀਨਾਂ ਤੋ ਪੜ੍ਹ ਹੀ ਨਹੀਂ ਸਕਦਾ, ਕੋਈ ਵੀ ਬੱਚਾ ਹੋ।
ਕਰ ਦਿੱਤੀ ਹੈ, ਨਾ ਇਹਨਾਂ ਨੇ। ਮਤਲਬ, ਪੜ੍ਹਾਈ ਬੱਚੇ ਵੀ ਬੀਚਾਰੇ ਪਾਗਲ ਹੋ ਜਾਂਦੇ, ਪਜ਼ਲ ਹੋ ਜਾਂਦੇ, ਕੀ ਪੜ੍ਹੀਏ, ਕੀ ਨਾ ਪੜ੍ਹੀਏ। ਬਾਹਰ ਦੇ ਰੂਲ ਮਤਲਬ ਠੀਕ ਆ, ਬਾਹਰ ਤੇ ਜਿਆਦਾ ਐਕਟੀਵੀਟੀਆਂ ਵਗੈਰਾ ਜ਼ਿਆਦਾ ਸਕੂਲ'ਚ ਕਰਵਾ ਰਹੇ ਆ, ਤੇ ਸਟੱਡੀ ਘੱਟ ਆ।
ਉਹੀ ਤਾਂ ਗੱਲ ਹੈ ਨਾ, ਮਤਲਬ, ਇਤਨਾ ਜ਼ੋਰ ਪੈਂਦਾ ਨਾ ਉਹਨਾਂ ਦੇ, ਪੁੱਛੋ ਨਾ।
ਹਾਂਜੀ-ਹਾਂਜੀ, ਇੱਕ ਸਬਜੈਕਟ ਆ, ਉਹਦੀਆਂ ਤਿੰਨ-ਤਿੰਨ, ਚਾਰ-ਚਾਰ ਕਾਪੀਆਂ ਤਿੰਨ-ਤਿੰਨ ਕਾਪੀਆਂ ਲਗਾਂਈਆਂ ਹੋਈਆਂ ਨੇ, ਇੰਗਲਿਸ਼ ਦੀ ਗ੍ਰਾਮਰ ਦੀ ਵੱਖਰੀ, ਪੰਜਾਬੀ ਦੀ ਗ੍ਰਾਮਰ ਵੱਖ ਹਿੰਦੀ ਦੀ ਗ੍ਰਾਮਰ ਵੱਖਰੀ, ਦੇਖਲੋ। ਇਹੀ ਬੱਚਾ ਫਜ਼ਲ ਹੋ ਜਾਂਦਾ, ਮਤਲਬ ਬੱਚਾ ਕਿੱਦਾਂ ਹੈਂਡਲ ਕਰੇ ਨਾ, ਮਤਲਬ ਐਜੂਕੇਸ਼ਨ ਸਿਸਟਮ ਵੀ ਥੋੜਾ ਨਾ ਹੋ ਰਿਹਾ, ਮਤਲਬ ਕਾਫੀ ਮਤਲਬ ਬੱਚਿਆਂ ਤੇ ਬਰਡਨ ਬਹੁਤ ਪਾ ਰਹੇ, ਇੱਕ ਤੇ ਸਕੂਲ ਦੀਆਂ ਫੀਸੀਸ ਨੀ ਮਾਣ ਹੈਗਿਆ ਨਾ। ਐਡਮਿਸ਼ਨ ਚ ਹੋਈਆਂ ਫੀਸ ਵਗੈਰਾ ਹੋ ਗਈਆਂ ਇਹ ਨੀ ਮਾਣ ਹੈਗੀਆਂ। ਤੇ ਸਾਰਾ ਉਦੋਂ ਵੀ ਸਾਰਾ ਬਜਟ ਵਗੈਰਾ ਹਿਲ ਜਾਂਦਾ ਬੱਚਿਆਂ ਦੀ ਐਡਮਿਸ਼ਨ ਆਉਂਦੀ ਹੈ ਜਦੋਂ।
ਹਮ ਤੇ ਉੱਪਰ ਤੋਂ ਐਕਟੀਵਿਟੀਆਂ ਜੀ ਕਰਾ ਦਿੰਦੇ ਆ ਬਿਨ ਫਾਲਤੂ ਜੀ। ਕਰਨੀ ਆ ਉਹ ਖ ਕੇ ਲਓ ਇਹ ਬਣਾ ਕੇ ਲਓ ਉਹ ਐਸੇ। ਅਗਰ ਨਹੀਂ ਵੀ ਲੋੜ ਹੁੰਦੀ ਨਾ ਬਸ ਹੈ ਬਣਾ ਕੇ ਲੈ ਕੇ ਆਓ ਬਸ। ਚਾਹੇ ਉਹ ਯੂਜਫੁਲ ਹੋ ਜਾ ਨਾ ਹੋ ਚਾਹੇ ਵਾਪਸ ਦੇ ਨਾ ਖਰਚੇ ਰੱਖੋ। ਵਹਾਂ ਹਸ ਕੋਈ ਦਿੱਕਤ ਨਹੀਂ ਬੱਚਿਆਂ ਕੀ ਹੈ ਉਹ ਤਾਂ ਆਪਣਾ। ਖੁਸ਼ੀ ਖੁਸ਼ੀ ਚ ਬਣਾ ਲੇੰਦੇ ਹੈ ਉਹਨਾਂ ਨੂੰ ਕਿਆ ਪਤਾ ਕਿ ਇਹ ਆਪਣਾ ਕਿਆ ਕਰ। ਹੈ ਕਿਆ ਨਹੀਂ ਹੈ ਬਸ ਆਪਣਾ ਸਕੂਲ ਚ ਜਾਹਿ ਕੇ ਰਿਜੈਕਟ ਹੋ ਗਿਆ ਸਿਲੈਕਟ ਹੋ ਗਿਆ ਬਸ ਕੋਈ ਦਿੱਕਤ ਨਹੀਂ।
ਹਮ ਹਮ ਹਮ।
ਮਾਂ ਪਿਓ ਨੂੰ ਦਿੱਕਤ ਹੋ ਜਾਂਦੀ ਹੈ ਫਿਰ।
ਹਮ। ਸਮਾਨ ਹੀ ਨੀ ਲੱਭਦਾ ਪਹਿਲੇ ਪਤਾ ਨੀ ਕਿੱਦਾਂ ਮਤਲਬ ਨਾ ਸਮਾਨ ਇਕੱਠਾ ਕਰਨਾ ਬੜਾ ਔਖਾ ਜਿਹਾ ਹੋ ਜਾਂਦਾ। ਹਾਂਜੀ।
ਪਤਾ ਨੀ ਕਿਸ ਕਿਵੇਂ ਦੀ ਐਕਟੀਵਿਟੀ ਦੇਨੇ ਐ। ਕਿਵੇਂ ਦੇ ਦਿੰਦੇ ਨੇ ਪ੍ਰੋਜੈਕਟ ਸਾਡੇ ਬੱਚਿਆਂ ਨੂੰ। ਇਤਨੀ ਹਾਰਡ ਚੀਜ਼ੇ ਨੂੰ ਕੋਦੇ ਮਤਲਬ ਇਵੇਂ ਹੈ ਕਿ ਬਸ ਬੱਚੇ ਨੀ ਵੱਡੇ ਹੈ।
ਹਾਂਜੀ ਹਾਂਜੀ।
ਟੀਚਰ ਨੂੰ ਬੱਚੇ ਮੈ ਪਤਾ ਨਹੀ ਹੁੰਦਾ ਕਿ ਟੀਚਰ ਹੂੰ ਕੀ ਬੱਚਾ ਕਰ ਨਹੀਂ ਸਕਦਾ। ਵੀ ਮਾਂ ਪਿਓ ਕਰਨੇ ਆ ਫਿਰ ਵੀ ਉਹ ਦੇਨੀ ਆ ਬੱਚੇ ਨੂੰ।
ਸੀਗਾ ਯੂਟਿਊਬ ਤੇ ਕਿਸੇ ਨੇ ਵੀਡੀਓ ਪਾਈ ਸੀਗੀ ਇੱਕ ਲੇਡੀਜ਼ ਸੀ ਉਹਨਾਂ ਨੇ ਵੀਡੀਓ ਪਾਈ ਸੀ। ਉਹ ਕਹਿੰਦੇ ਕਹਿੰਦੇ ਵੀ ਤੁਸੀਂ ਇਹ ਬੱਚਿਆਂ ਨੂੰ ਪ੍ਰੋਜਕਟ ਦੇ ਰਹੇ ਹੋ ਕੇ ਸਾਨੂੰ। ਕਹਿੰਦੇ ਤੁਸੀਂ ਕਹਦੇ ਬੱਚਿਆਂ ਨੂੰ ਸਕੂਲ ਚ ਸਿਖਾਓ ਫਿਰ ਬੱਚਿਆਂ ਕੋਲ ਸਮਾਨ ਮੰਗਾਓ। ਸਕੂਲ ਵਿੱਚ ਸਾਨੂੰ ਪਤਾ ਲੱਗ ਸਕਦਾ ਕਿਨੇ ਸਕੂਲ ਪ੍ਰੋਜੈਕਟਬ ਮਤਲਬ ਬਣਵਾਉਣਾ। ਬਣਾਉਣਾ ਤੁਸੀਂ ਉਹਨੂੰ ਦੱਸੋ ਬੱਚਿਆਂ ਨੂੰ ਕਹਿੰਦੇ ਤੁਸੀਂ ਤਾ ਸਾਨੂ ਬਰਡਨ ਪਾ ਦੇਂਦੇ ਓ। ਇੰਨੇ ਇਨ ਪ੍ਰੋਜੈਕਟ ਤੇ ਪਹਿਲਾਂ ਤਾਂ ਸਮਾਨ ਹੀ ਨ ਨਹੀਂ ਇਕੱਠਾ ਹੁੰਦਾ ਕਈ ਹੁ ਮਿਡਲ ਕਲਾਸ ਫੈਮੱਆਂ ਵਾ ਉਹਨਾਂ ਕੋਲ ਮਤ। ਚਲੋ ਪੈਸੇ ਦੀ ਥੋੜੀ ਫਾਇਨਾਂਸ ਪ੍ਰੋਬਲਮ ਹੁੰਦੀ ਹੈ ਉਹ ਸਮਾਨ ਨੀ ਇਕੱਠਾ ਕਰ ਪਾ ਰਹੇ।
ਉਹ ਤਾਂ ਹੈ ਹੀ ਮੈਡਮ ਗ਼ਰੀਬ ਬੰਦਾ
ਇਥੋਂ ਕਰੇਗਾ ਹਾਂਜੀ ਹਾਂਜੀ ਇੱਕ ਪ੍ਰੋਜੈਕਟ ਬਣਾ ਪੰਜ ਤਿੰਨ ਹਜ਼ਾਰ ਰੁਪਇਆ ਲੱਗ ਜਾਂਦਾ ਇੱਕ ਪ੍ਰੋਜੈਕਟ ਬਨਾਣ ਦੇ ਵਿੱਚ।
ਹਰ ਮਾਂ ਬਾਪ ਦੇਖੋ ਨਾ ਹਰ ਜੋ ਮਾਂ ਬਾਪ ਹੁੰਦਾ ਦੇਖੋ ਹਰ ਕੋਈ ਪੜ੍ਹਾ ਲਿਖਿਆ ਨਹੀਂ ਹੁੰਦਾ। ਉਹ ਵਿਚਾਰੇ ਸੋਚਦੇ ਕੋਈ ਨੀ ਅੱਜੇ ਤਾਂ ਟਿਊਸ਼ਨ ਭੇਜ ਦ ਕਰ ਲਾਂਗਾ ਜੋ ਕਰੇਗਾ ਇਹ ਗ਼ਰੀਬ ਬੰਦਾ ਕਿੱਥੋਂ ਕਰੇਗਾ ਕੀ ਸਮਾਨ ਲੈਣਾ ਵੋ ਟਿਊਸ਼ਨ ਵਾਲੇ ਤੋਂ ਤਾਂ ਕਹਿ ਦੇਓ ਟਿਊਸ਼ਨ ਵਾਲੇ ਆਪਣੇ ਆਪ ਹੀ। ਕਰ ਲੈਂਦੇ ਆਂ ਸਾਰੇ ਵੀ ਹਾਂ ਚਲੋ ਇਹੋ ਅਗਰ ਅੱਜ ਦੇ ਟੈਮ ਚ ਮੈਂ ਸੱਚੀ ਗੱਲ ਦੱਸਾਂ ਤੁਹਾਨੂੰ। ਅਗਰ ਨਾ ਟਿਊਸ਼ਨ ਹੋ ਤਾਂ ਬੱਚੇ ਪੜ੍ਹ ਨਹੀਂ ਸਕਦੇ।
ਹਮ ਗੱਲ
ਅੱਜ ਟਾਈਮ ਚ ਕਿ ਉਹਨਾਂ ਦਾ ਕੀ ਹੈ ਕਿ ਟਿਊਸ਼ਨ ਤੋਂ ਸਕੂਲ ਸਕੂਲ ਤੋਂ ਟਿਊਸ਼ਨ ਬਸ ਕਿਉਂਕਿ ਮਾਂ ਬਾਪ ਏ ਸੋਚਦੇ ਹੈ ਕਿ ਬਸ ਅਸੀਂ। ਫ੍ਰਰੀ ਹੋ ਗਿਆ ਕਿ ਜੋ ਬੇਚਾਰੇ ਹੈਈ ਥੋੜੇ ਕਮ ਪੜ੍ਹੇ ਲਿਖੇ ਉਹ। ਕੀ ਕਰਾਂਗੇ ਦੱਸੋ ਉਹਨਾਂ ਨੂੰ ਕੀ ਪਤਾ।
ਵੈਸੇ ਦੇਖਿਆ ਜਾਵੇ ਨਾ ਘਰ ਪੜਦੇ ਵੀ ਹੈਗੇ ਨੀ ਬੱਚੇ ਜਿੱਦਾਂ ਮਰਜ਼ੀ ਬੱਚਿਆਂ ਨੂੰ ਜ਼ੋਰ ਲਗਾ ਲੋ ਬੇਟਾ ਥੋੜੀ ਦੇਰ। ਘਰ ਬੈਠਕੇ ਪੜ੍ਹ ਲੋ ਬੱਚੇ ਕਹਿ ਦੇਂਦੇ ਨੇ ਮੰਮਾ ਸ਼ੁਭਏ ਤੋਂ ਉਠੇ ਹੋਤੇ ਹੈ ਸਾਢੇ ਛੇ ਵਜੇ ਕੇ। ਸਤ ਵਜੇ ਘਰ ਆਤੇ ਹੈਂ ਫਿਰ ਆਪ ਬੋਲਦੇ ਹੋ ਘਰ ਆ ਕੇ ਪੜਲੋ। ਪੜ੍ਹਾਈ ਕਰ ਲਓ ਕਿੱਦਾਂ ਕਰੀਏ ਪੜ੍ਹਾਈ ਅਸੀਂ ਨਾ ਬੱਚਿਆਂ ਨੂੰ ਬੜਾ ਟੱਫ ਲੱਗਦਾ ਪੜ੍ਹਨਾ ਏਦਾਂ।
ਟਿਊਸ਼ਨ ਦਾ ਵੀ ਫਾਇਦਾ ਹੋ ਗਿਆ ਨਾ ਥੋੜਾ ਬਹੁਤ ਇਹ ਗੱਲ ਹੀ ਨੀ ਹੈ ਕ਼ੀ। ਦਾ ਫਾਇਦਾ ਨੀ ਹੈ ਟਿਊਸ਼ਨ ਦਾ ਵੀ ਬਹੁਤ ਫਾਇਦਾ ਹੋਆ ਨੇ ਕੀ ਹੈ ਕਿ ਜੋ। ਕੰਮ ਉਹ ਨਹੀਂ ਕਰ ਸਕਦੇ ਨਾ ਆਪ ਉੱਥੇ ਕਰ ਸਕਦੇ ਆ ਆਪਾਂ।
ਹਾਂਜੀ ਹਾਂਜੀ ਕਰ ਸਕਦੇ।
ਇਹ ਤਾ ਸਭ ਦੀ ਗੱਲ ਹੈ ਕਿ ਚਲੋ ਟਿਊਸ਼ਨ ਦਾ ਕੁਛ ਤਾਂ ਫ਼ਾਇਦਾ ਹੈ। ਲੇਕਿਨ, ਇਹ ਉਹਨਾਂ ਲਈ ਤਾਂ, ਫ਼ਾਇਦਾ ਦੇਖੋ ਜਿੰਨਾ ਨਹੀਂ ਕੁੱਛ ਕਰ ਸਕਦੇ ਆ, ਜ਼ਿਆਦਾ ਪੜ੍ਹੇ ਲਿਖੇ ਨੀ ਹੈ, ਬਾਕੀ ਜੇ ਪੜ੍ਹੇ ਲਿਖੇ ਹੋ ਤਾਂ, ਘਰ ਵੀ ਕਰਾ ਸਕਦੇ ਅ ਜੇ ਚਲੋ, ਤੁਸੀਂ ਹੋਗੇ ਅਸੀਂ ਹੋ ਸਕਦੇ ਹਾਂ, ਅਸੀਂ ਚਲੋ ਕਰਾ ਤਾਂ ਦਿੰਦੇ ਹਾਂ ਵੀ, ਇਹ ਕਰਾਉਣਾ ਉਹ ਕਰਾਉਣਾ ਗਰੀਬ ਬੰਦੇ -ਗਰੀਬ ਬੰਦੇ ਉਹ ਕਿਵੇਂ ਕਰਾਏਂ ਗੇ ਦਸ ਮਨਟ ਟਿਊਸ਼ਨ ਦੇਣੀ ਪੜੇਗੇ ਹਜ਼ਾਰ ਪੰਜ ਸੋ ਰਪਯਾ ਫੀਸ ਦੇਖਣੀ ਪਊਗੀ ਮੇਰੀ।
ਹਮ ਪੰਜ ਸੌ ਤੇ ਮਿਨੀਮਮ ਪੰਜ ਸੌ ਤੋਂ ਬਿਲਕੁਲ ਛੋਟੇ ਕਲਾਸਾਂ ਦੀ ਹੈ। ਪੀ ਜੀ ਹੋ ਗਈ, ਪੀ ਜੀ ਹੋ ਗਈ ਨਰਸ। ਇਨਾਂ ਬੱਚਿਆਂ ਦੀ ਪੰਜ ਸੌ ਫੀਸ ਹੈ ਬਸ ਹਾਂਜੀ ਹੋਰ ਤੇ ਇ ਕੀ ਕਇਯਾਂ ਵੱਡੀਆਂ ਕਲਾਸਾਂ ਨਾਈ ਥ ਵੀ, ਟੈਂਥ ਵੀ, ਇੱਕ ਇੱਕ ਸਬਜੈਕਟ ਵੀ ਲ ਮਤਲਬ ਹਜ਼ਾਰ-ਹਜ਼ਾਰ ਰੁਪਇਆ ਲੈ ਰਹੇ ਨੇ ਇਕ ਕੋਚਿੰਗ ਦਾ ਇੱਕ ਸਬਜੈਕਟ ਦਾ ਈ ਸਿਰਫ।
ਹੂੰ ਓ
ਹਾਂਜੀ। ਮੈਂ ਲਵਾ ਲੋ ਤੇਂੌ ਹਜ਼ਾਰ- ਹਜ਼ਾਰ ਰੁਪਇਆ ਲੈ ਰਹੇ ਨੇ ਐਨਾਂ ਦਾ।
ਏਹ ਜਿੱਥੇ ਬੱਚੇ ਆਪਣਾ ਟਿਊਸ਼ਨ ਵਿੱਚ ਜਾਂਦੇ ਸੀ ਨਾ ਮਤਲਬ ਥੇ ਬੱਚੇ ਉਨਾਂ ਦਾ ਏਹ ਸੀ ਓ ਨਾ ਆਰਾਮ ਨਾਲ ਓ ਕਰਦੇ ਸੀ‌ ਚਲੋ ਆਪਣਾ ਕੋਈ, ਜੀ-ਜੀ। ਕੀ ਉਹ ਨਾ ਆਪਣਾ। ਆਪਣੇ ਉਹਦੇ ਵਿੱਚ ਰਹਿੰਦੇ ਹੈ ਕਿ ਚਲੋ ਕੋਈ ਗੱਲ ਨੀ, ਆਪਣਾ ਕਰਨਾਟਕ ਟਿਊਸ਼ਨ ਲੇਕਿੰਨ ਹੁਣ ਕਿਉਂ ਹੁਣ ਤਾਂ ਬਸ ਇਹੀ ਹੋ ਗਿਆ ਕਿ ਆਪਣਾ ਟਿਊਸ਼ਨ ਵੀ ਉੱਥੋਂ ਲਗਾਏ ਗੇ ਜਿੱਥੇ ਤੁਹਾਡਾ ਕੰਮ ਫੈਮਿਲੀ ਮੈਂਬਰ ਚ ਦੇ ਰਹਿ ਹੈ। ਹਜ਼ਾਰ ਸੀ ਟੈਗ ਕਮੇਟੀ ਵਿੱਚ ਅਗਰ ਫੀਸਾਂ ਅਸੀਂ ਕਰਦੇ ਹਾਂ ਚਲੋ ਹਜ਼ਾਰ ਸੌ ਰ ਹੋਰ ਤਾਂ ਕੁਛ ਨਾ ਕੁਛ ਤਾਂ ਕੰਮ ਹੋਗਾ।
ਹਾਂਜੀ ਹਾਂਜੀ ਕੰੰਨ
ਮੈਂ ਕਦੇ ਵੀ ਟੀਚਰ ਦੇ ਪਾਰਾਂ ਵੀ ਪਰੇ ਸੀ ਵੀ ਜਦ ਛੋਟੇ ਸਕੂਲ ਚ ਲਗੇਯਾ ਸੀ। ਮੇਰੇ ਟਿਊਸ਼ਨ ਬੱਚੇ ਆਉਂਦੇ ਆ ਉਹ ਵੀ ਆਪਣਾ ਥੋੜੇ -ਬਹੁਤ ਹੀ ਆਉਂਣੇ ਆਂ, ਲੇਕਿਨ ਇਹ ਹੈ ਕਿ ਬਾਹ ਉਹ ਜਿੰਨੀ ਫੀਸ ਦਿੰਦੇ ਆ, ਥੋੜ੍ਹਾ ਕੰਮ ਫੀਸ ਲੈ ਲੈਂਦਾ।
ਅ ਹਮ। ਹਂਜੀ ਦਾਨ ਦਵਾਈ ਕਰਨਾ ਇੱਕ ਅੱਛੀ ਗੱਲ ਹੈ। ਹਾਂਜੀ ਨਹੀਂ ਕਈ ਟੀਚਰ ਹੈਗ। ਜਿਨੇ ਵੀ ਫੋਨ ਕਰਨਾ ਇਦਰ, ਇਸਦਾ ਮਤਲਬ ਦਸ ਦੇਂਦੇ ਬੇਟਾ ਕੋਈ ਨੀ ਕੋ ਫਾਇਨੈਨਸ਼ੀਅਲ ਪ੍ਰੋਬਲਮ ਹੈ। ਤੇ ਕੋਈ ਗੱਲ ਨੀ ਦੱਸ ਦੇਸ਼ ਤੁਸੀਂ। ਕਈ ਤੇ ਜੇੜੇ ਐਵੇ ਮਤਲਬ ਹੁੰਦੇ ਸੁੰਦੇ ਵੀ ਕਰੀ ਜਾਣਗੇ ਨਾ ਨਈ ਇਤਨੇ ਕੰਮ ਕਰਲੋ, ਇਤਨੇ ਕੰਮ ਕਰਲੋ। ਔਨਾਂ ਤੇ ਜ਼ਿਆਦਾ ਗੁੱਸਾ ਆਂਦਾ ਹੈਨਾ। ਕਈਆਂ ਦੀ ਤੇ ਚਲੋ ਪ੍ਰੋਬਲਮ ਹੁੰਦੀ ਐ ਨਾ ਮਤਲਬ ਨਹੀਂ ਔਨਾਂ ਕੋ ਫਾਂਸੀ ਵੀ ਕਰ ਸਕਦੇ ਜਾ ਕਿੱਦਾ ਨਾ ਕਈ ਹੁੰਦੇ-ਸੁੰਦੇ ਵੀ ਕਰਦੇ ਜੇ।
ਫੈਮਿਲੀ ਚ ਅਸੀਂ ਏਹ ਕਰ ਸਕਦੇ ਹਾਂ ਕਿ ਹੁਣ, ਚਲੋ ਹੁ ਅਸੀ ਕਹਿ ਦਿੰਗੇ ਜੀ ਤੁਹਾਡੇ ਪੰਜ ਸੌ ਫ਼ੀਸ ਐ ਬੰਤ ਤੇ ਅਸੀਂ ਤੁਹਾਨੂੰ ਚਲੋ ਤੁਸੀਂ ਮੈਨੂੰ ਤਿੰਨ-ਸੌ, ਚਾਰ-ਸੌ ਦੇ ਦਿਓ ਚਲੋ ਸੋ-ਦੋ ਸੋ ਰੁਪਏ ਕੰਮ ਦੇ ਦਿਓ ਬਾਹਰ ਤੋਂ
ਚਲੋ ਠੀਕ ਹੈ ਜੀ ਮੈਂ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਹਾਂਜੀ ਹਾਂਜੀ। ਓਕੇ ਜੀ, ਥੈਂਕਯੂ ਜੀ। ਓਕੇ ਜੀ ਸਤਿ ਸ੍ਰੀ ਅਕਾਲ, ਓਕੇ- ਥੈਂਕਯੂ।